ਹੈਲੋ
ਹਾਂਜੀ। ਸਸੀਕਾਲ ਜੀ।
ਸਸ੍ਰੀਕਾਲ ਜੀ। ਹੋਰ ਕੀ ਕਰਦੇ ਪਏ ਸੀ ਜੀ?
ਬਸ। ਸੋਨ ਦੀ
ਇਨੀ ਜਲਦੀ ਜੀ।
ਅੱਖਾਂ ਬੰਦ ਹੁੰਦੀਆਂ।
ਅੱਛਾ-ਅੱਛਾ-ਅੱਛਾ।
ਹਾਂਜੀ। ਤੁਸੀਂ ਦੱਸੋ ਕੀ ਹੋ ਰਿਆ ਜੇ?
ਮੈਂ ਤੇ ਕੁਛ ਨੀ ਜੀ ਅਜੇ ਤੇ ਸਾਡੀ ਦਿਨ ਈ ਹੋਇਆ ਜੀ।
ਅਛੇਆ। ਦਿਨ ਚੜਿਆ ਤੁਹਾਡਾ ਅਜੇ।
ਹਾਂਜੀ।
ਅਰੇ ਵਾਹ। ਬਾਰ ਰੇਂਦੇ ਓ ਫੇਰ ਤੁਸੀਂ ਏਦਰ
ਹਾਂਜੀ-ਹਾਂਜੀ ਆਪਾਂ ਨਾ ਘੜੀ ਵੀ ਬਾਰ ਦੇ। ਜੇੜਾ ਸਾਡਾ ਘੜੀ ਦਾ ਟੈਮ ਐ ਨਾ ਜੀ ਓ ਬਾਰ ਦੇ ਅਸੂਲਾਂ ਦੇ ਨਾਲ ਐ ਜੀ।
ਅੱਛੇਆ। ਫੇਰ ਕੀ ਵੱਜਿਆ ਦਾ ਦਿਨ ਦੇ ਪੰਜ ਕੀ ਦਿਨ ਦੇ ਰਾਤ ਦੇ ਪੰਜ?
ਨਈ ਜੀ ਜਾਦਾ ਟੈਮ ਨੀ ਹੋਇਆ ਜੀ ਅਜੇ ਤੇ। ਮੁਸ਼ਕਲ ਨਾਲ ਸਵੇਰੇ ਤੜਕਾ ਈ ਹੋਇਆ ਜੀ ਛੇ ਵੱਜੇ ਨੇ।
ਅੱਛੇਆ ਫੇਰ ਤੇ ਕੁੱਛ ਨੀ ਟਾਈਮ ਹੋਇਆ ਹੈਗਾ।
ਹਜੇ ਪੂਰਾ ਦਿਨ ਪਿਆ ਜੀ।
ਤੇ ਆਪ ਜੀ ਕੇੜੇ। ਕੇੜੇ ਸ਼ੈਰ ਹੈਗੇ ਓ?
ਬਸ ਜੀ ਸ਼ੈਰ ਨੀ ਜੀ। ਮੈਂ ਤੁਹਾਨੂੰ ਏਈ ਕੈਨਾਂ ਕੀ ਆਪਾਂ ਘੜੀ ਦੇ ਹਿਸਾਬ ਨਾ ਚੱਲਦੇ ਆ ਜੇੜੀ। ਆਪਾਂ ਆਪਣੀ ਘੜੀ ਸੈੱਟ ਕੀਤੀ ਜੇ।
ਅੱਛਾ-ਅੱਛਾ ਜੀ।
ਹਾਂਜੀ।
ਅੱਛਾ। ਨਈ ਸ਼ੈਰ ਕੇੜਾ ਤੁਹਾਡਾ?
ਸ਼ੈਰ ਤਾਂ ਸਾਡਾ ਜੀ ਲਾਗੇ ਈ ਐ ਜੀ ਤੁਆਡੇ ਸ਼ੈਰ ਦੇ।
ਸਾਡੇ ਸ਼ੈਰ ਦੇ ਲਾਗੇ?
ਹਾਂਜੀ-ਹਾਂਜੀ।
ਯੂਪੀ ਸਾਈਡ?
ਨਈਂ, ਨਈਂ ਜੀ, ਮੈਂ ਤੁਆਨੂੰ ਦੱਸਾਂਗਾ ਫਿਰ ਕਦੀ ਕੋਲ ਤੇ। ਸ਼ੈਰ ਆਪਣਾ, ਹਾਂਜੀ-ਹਾਂਜੀ। ਹੋਰ ਤੁਸੀਂ ਦੱਸੋ ਜੀ? ਹਾਂਜੀ-ਹਾਂਜੀ ਡਿਨਰ ਹੋ ਗਿਆ ਜੀ, ਬਸ ਹੁਣ ਡਿਨਰ ਕਿੱਥੇ ਜੀ ਹਜੇ ਤੇ ਨਾਸ਼ਤਾ ਕਰਨਾ ਜੀ, ਮੈਂ ਤਹਾਨੂੰ ਕੈ ਤੇ ਰਿਆ ਜਿਵੇਂ
ਕੀ ਦਿਨ ਚੜਿਆ ਦਾ ਐ। ਹੋਰ ਕਿ ਬਣਿਆ ਫੇਰ ਬ੍ਰੇਕਫਾਸਟ ਚ?
ਬਸ ਜੀ ਬ੍ਰੇਕਫਾਸਟ ਚ ਆਪਾਂ ਜੀ ਕੁੱਛ ਵੀ ਖਾ ਲੈਂਨੇ ਆ ਜੀ। ਫਰੂਟ ਖਾ ਲੈਂਨੇ ਆਂ, ਬਰੈਡ ਜੈਮ ਖਾ ਲੈਂਨੇ ਆਂ।
ਅੱਛਾ-ਅੱਛਾ, ਚਲੋ ਵਧੀਆ ਹੈਗਾ, ਫੇਰ ਲੰਚ ਚ ਕੀ ਬਣਾਓਗੇ?
ਲੰਚ ਚ ਦੇਖੋ ਜੀ, ਹਜੇ ਪੈਲੇ ਇੱਕ ਤੇ ਕਰ ਲੀਏ ਜੀ।
ਨਈ ਓ ਪ੍ਰੀਪੇਅਰ ਕਰਕੇ ਰੱਖੋ ਨਾ ਤੇ ਫੇਰ ਥੋੜੀ ਆਸਾਨੀ ਹੁੰਦੀ ਹੈਗੀ ਐ।
ਨਈਂ ਜੀ ਜੇ ਹਾਂਜੀ ਜੇ ਨਾਂ ਮਨ ਕੀਤਾ ਫੇਰ ਬਾਰੋਂ ਮੰਗਾਂ ਲਾਂਗੇ ਨਾ ਜੀ।
ਹਾਂ, ਐ ਵੀ ਓਪਸ਼ਨ ਵਧੀਆ ਹੈਗਾ ਵੈਸੇ। ਓ ਬੈਟਰ ਐ, ਬਾਰ ਦਾ।
ਹੋਰ ਤੁਸੀਂ ਦੱਸੋ ਜੀ ਤੂੰ ਤੁਸੀਂ ਜਿਵੇਂ ਤੁਸੀਂ ਕੁੱਛ ਦੱਸ ਦੋ, ਆਪਾਂ ਲੰ ਅ ਲੰਚ ਚ ਓ ਬਣਾ ਲਾਂਗੇ ਜੀ।
ਕੁੱਛ ਨੀਂ ਹੁਣ ਤੇ ਤੁਸੀਂ ਕੁੱਛ ਅਗਰ ਓ ਜੋ ਤੁਆਡਾ ਮਨ ਕਰੇ ਕੋਈ ਵੀ ਸਬਜੀ ਬਣਾਲੋ। ਕੀ ਸਬਜ਼ੀ ਤੁਸੀਂ ਪਸੰਦ ਕਰਦੇ ਹੈਗੇ ਓ ਖਾਣੀ?
ਹਾਂਜੀ, ਨਈ ਓ ਤਾਂ ਹੈਗਾ ਜੀ, ਪਰ ਫਿਰ ਬਟ ਤੁਸੀ ਥੋੜਾ ਜਿਆ ਮੈਨੂੰ ਦਾੱਸ ਸਕਦੇ ਓ ਕਿ ਐ ਵਦੀਆ ਡਿਸ਼ ਐ, ਯਾਂ ਕੁਛ ਵੀ ਓ ਆਪਾਂ ਬਨਾ ਲਾਂਗੇ ਜੀ। ਕੋਈ ਗੱਲ ਨੀਂ
ਤੁਸੀਂ ਪਨੀਰ ਬਣਾ ਲੋ ਫੇਰ, ਸ਼ਾਹੀ ਪਨੀਰ ਬਣਾ ਲੋ।
ਹਾਂਜੀ ਬਣਾ ਤੇ ਲਵਾਂਗੇ ਜੀ ਲੇਕਿਨ ਸਾਡੇ ਘਰ ਨਾਂ ਐਕਚੁਲੀ ਮੰਮਾ ਹੈ ਨੀਂ ਜੀ। ਗਏ ਹੋਏ ਨੇ ਕਿੱਧਰੇ ਤੇ ਤੁਸੀਂ ਮੈਨੂੰ ਥੋੜਾ ਜਿਆ ਦੱਸਦੋ ਕਿਵੇਂ ਬਨਦਾ ਜੀ ਫੇਰ ਮੈਂ ਓਦੇ ਸਾਬ ਨਾਲ ਬਨਾਲਾਂਗਾ ਜੀ।
ਅੱਛਾ, ਅੱਛਾ ਜੀ, ਹਾਂਜੀ ਜ਼ਰੂਰ ਰੈਸਿਪੀ ਨੋਟ ਕਰੋ ਤੁਸੀ ਸਾਡੀ
ਹਾਂਜੀ ਜੀ ਬਸ ਮੈਂ ਕੋਪੀ ਪੈਨ ਰੱਖ ਲਯਾ ਜੀ, ਬੋਲਦੇ ਜਾਓ ਮੈਂ ਲਿਖ ਲਿਖਦਾ ਰਾਂਗਾ, ਫੇਰ ਜਦੋਂ ਬਨਾਵਾਂਗਾ ਜੀ
ਹਾਂਜੀ, ਪੇਜਨਾ ਫੇਰ ਟੇਸਟ ਕਰਾਨ ਵਾਸਤੇ
ਹਾਂਜੀ, ਹਾਂਜੀ, ਜਦੋਂ ਤੱਕ ਤੋਆਨੂੰ ਪੇਜਾਂਗਾ ਜੀ, ਓ ਖ਼ਰਾਬ ਈ ਹੋ ਜਾਨੈ।
ਬੋ ਮਾਰਨ ਲੱਗ ਜਏਗਾ।
ਹਾਂਜੀ, ਹਾਂਜੀ।
ਚਲੋ, ਬਸ ਉਸ ਬਨਾਨ ਦੇ ਲਈ ਕੀ ਕਰਨਾ ਏ ਕਿ ਅਸੀਂ ਪੈਲੇ ਪੇਯਾਜ ਲੱਲ ਲੇਨੇ ਆ, ਆਪਨੇ ਦੋ-ਤਿੰਨ ਨਈ, ਹਾਂਜੀ ਅਗਰ ਤੁਸੀ ਕਾਰ ਉਗਾਏ ਐ, ਤੇ ਤੁਸੀ ਕਾਰੋ ਲੱਲੋ।
ਨਈ, ਨਈਂ ਜੀ, ਮਾਰਕੀਟ ਤੋ ਈ ਲਵਾਂਗੇ ਜੀ।
ਤੇ ਬਸ ਫੇਰ ਮਾਰਕੀਟ ਤੋਂ ਈ ਲਓਗੇ।
ਠੀਕ ਏ ਜੀ, ਓ ਪੇਯਾਜ ਕੇੜੇ ਲੈਨੇ ਨੇ ਜੀ? ਜੀ ਓ ਜੇੜੇ ਇੱਕ ਤਾਂ ਜੀ ਓ ਹੁੰਦੇ ਨੇ ਹਰੇ-ਹਰੇ ਤੋਂ ਯਾ ਦੂਸਰੇ ਸਿੰਪਲ, ਅੱਛਾ। ਠੀਕ ਐ ਜੀ, ਠੀਕ ਐ।
ਓ ਲੱਲੋ ਦੋ-ਤੇਨ, ਫੇਰ ਓਦੇ ਬਾਦ ਤੁਸੀ ਮਾਰਕੀਟ ਤੋਂ ਟਮਾਟਰ ਲੈਓ।
ਤੇ ਜਿੱਥੋਂ ਪਯਾਜ ਲਵਾਂਗੇ ਜੀ ਓ
ਹਾਂਜੀ, ਅਗਰ ਓਥੋਂ ਦੀ ਮਿਲਦੇ ਐਂ, ਠੀਕ ਏ ਨਈ, ਤੇ ਕਿਸੇ ਹੋਰ ਦੁਕਾਨ ਤੋਂ ਮਿਲਦੇ ਓਥੋ ਲੱਲੋ।
ਠੀਕ ਐ, ਨਈ ਜੀ ਆਪਾਂ ਓਥੇ ਈ ਜਾਵਾਂਗੇ ਜੀ।
ਹਾਂਜੀ, ਹਾਂਜੀ-ਹਾਂਜੀ, ਤੇ ਬਾਕੀ ਤੁਸੀ ਅਦਰਕ ਲੱਲ ਲੱਲੋ ਥੋੜਾ ਸਾ
ਹਾਂਜੀ, ਬਟ ਆੱਜ-ਕਾੱਲ ਦਾ ਜੀ ਮੈਂ ਦੇਖਯਾ ਜੀ ਅਦਰਕ ਅਦਰਕ ਕੱਟਨ ਦੀ ਤੇ ਅੱਜ-ਕੱਲ ਲੋੜ ਈ ਪੈਂਦੀ ਜੀ, ਓ ਅਦਰਕ ਪੇ ਲਸਨ ਦਾ ਪੇਸਟ ਆਂਦੈ ਜੀ ਓ
ਹਾਂਜੀ, ਓ ਤੇ ਆਂਦਾਏ, ਪਰ ਜੋ ਓ ਚੀਜ਼ ਦਾ ਐਸਾ ਟੇਸਟ ਨੀ ਹੁੰਦਾ ਨਾ, ਜੋ ਨੈਚੁਰਲ ਹੁੰਦਾ ਹੈਗਾ ਏ ਓਰ ਜੋ ਕੋਆਂਟਿਟੀ ਜਾਦਾ ਕੀ ਏ ਲਸਨ ਦੀ ਘੱਟ ਹੁੰਦੀ ਹੈਗੀ ਏ, ਤੇ ਅਦਰਕ ਦੀ ਜਾਦਾ ਹੁੰਦੀ ਹੈਗੀ ਏ।
ਚਲੋ ਠੀਕ ਐ ਜੀ, ਆਪਾਂ ਐ ਕਿੰਨਾ ਜੀ ਪੰਜ-ਪੰਜ ਕਿੱਲੋ ਲੈਨੈ ਜੀ ਅਦਰਕ, ਲਸਣ?
ਨਈ-ਨਈ, ਦੱਸ-ਦੱਸ ਕਿੱਲੋ ਵੀ ਚੱਲ ਜੇਗਾ ਤੁਆਨੂੰ, ਅਗਰ ਤੁਸੀ ਪੂਰੀ ਆਪਨੀ ਗਲੀ ਦੀ ਦਾਵਤ ਕਰਨੀ ਏ ਤੇ।
ਅੱਛਾ-ਅੱਛਾ ਠੀਕ ਏ ਜੀ।
ਜੇ ਤੁਸੀ ਆਪ ਜੀ ਨੇ ਖਾਨੈ, ਤੇ ਥੋੜਾ ਜੇਯਾ ਬੜੈ ਅਦਰਕ ਤੇ ਲਸਨ ਲੱਲੋ ਚਾਰ-ਪਾਂਜ ਤੁਰੀਯਾਂ ਓਦੀਆਂ
ਹਾਂਜੀ-ਹਾਂਜੀ, ਠੀਕ ਐ ਜੀ।
ਤੇ ਏਕ ਪੈਨ ਲਓ, ਪੈਨ ਦੇ ਵਿੱਚ ਤੁਸੀ ਥੋੜਾ ਸਾ ਓਏਲ ਪਾਓ।
ਫੈਨ ਤੇ ਜੀ ਸਾਡੇ ਛੱਤ ਤੇ ਲਗਯਾ ਦੈਜੀ।
ਓ ਫੈਨ ਨਈ ਪੈਨ, ਪੈਨ ਮਤਲਬ ਕੋਈ ਕੜਾਈ, ਪੱਖੇ ਤੇ ਥੋੜੇ ਪਨੀਰ ਬਨਾਨੈ।
ਨਈ ਜੀ ਮੈਨੂੰ ਨਾ ਫੈਨ ਸੁਨਾਈ ਦਿੱਤਾ, ਫੈਨ ਓਨ ਕਰਕੇ ਫੇਰ ਆਪ ਆਪਾਂ ਕੜਾਈ ਰੱਖ ਲਾਂਗੇ ਜੀ, ਚਲੋ ਫੈਨ ਦਾ ਵੀ ਵੇੱਚ ਕੱਮ ਹੈਗੈ ਜੀ।
ਹਾਂਜੀ, ਓ ਫੇਰ ਗੈਸ ਤੁਸੀ ਬਚਾ ਕੇ ਰੱਖ ਲੈਨਾ, ਤੁਆਡੀ ਓੱਡ-ਪੁੱਡ ਨਾ ਜਾਏ ਐੱਦਰ-ਓਦਰ।
ਨਈ-ਨਈ, ਕੋਈ ਗਾੱਲ ਨੀ ਜੀ।
ਹਾਂਜੀ, ਤੇ ਬੱਸ ਫੇਰ ਓਰ ਕੀ ਏ ਕੜਾਈ ਕੜਾਈ ਰੱਖੋ, ਓਦੇ ਚ ਤੁਸੀ ਪਯਾਜ ਸੁੱਟੋ। ਥੋੜਾ ਸੋਰੀ, ਪੈਲੇ ਓਇਲ ਡਾਲ ਲੇਨਾ ਥੋੜਾ ਕੜਾਈ ਦੇ ਵੇੱਚ। ੳਇਲ, ਪੈਲੇ ੳਇਲ ਫਿਰ ਪਿਆਜ। ਹਾਂਜੀ ਫੇਰ ਓਦੇ ਬਾਦ ਟਮਾਟਰ ਸੁੱਟੋ ਵਿੱਚ ਫੇਰ ਅਦਰਕ, ਲਸਣ
ਤੇ ਮੈਂ ਸੁਣਿਆ ਜੀ ਥੋੜ੍ਹੇ ਜਿਹੇ ਪਿਆਜ ਬਰਾਊਨ ਹੋ ਜਾਣ ਓਸ ਤੋਂ ਬਾਅਦ
ਕਾਜੂ ਸੁੱਟੋ ਵਿੱਚ ਸ਼ਾਹੀ ਪਨੀਰ ਬਣਾ ਰੇਆ, ਤੇ ਕਾਜੂ ਦੀ ਤਾਂ ਜਰੂਰਤ ਹੈਈ ਹੈਈਏ।
ਫੇਰ ਪੈਲਾਂ ਐ ਸਭ ਸੂਟ ਕੇ ਫਿਰ ਕਾਜੂ ਲੈਨ ਮਾਰਕੀਟ ਚ ਜਾਈਏ ਫ ਫੇਰ ਜੀ, ਕਾਜੂ ਸਾਮਣੇ ਅੱਛਾ ਠੀਕ ਨਈਂ ਤੁਸੀਂ ਦੱਸਿਆ ਨੀ ਨਾ ਜੀ, ਪੂਰਾ ਸਮਾਨ।
ਹੁਣ ਤਾਂ ਦੱਸ ਰੀ ਹੈਗੀ ਆਂ ਨਾਂ, ਕਾਜੂ ਤੇ ਬੰਦੇ ਦੇ ਘਰ ਐਵੇਲੇਬਲ ਹੁੰਦੇ ਈਂ ਹੈਗੇ ਆ।
ਹਾਂਜੀ ਹੈਗੇ ਨੇ ਜੀ, ਆਪਾਂ ਪਰ ਰਿਸ਼ਤੇਦਾਰਾਂ ਆਸਤੇ ਰੱਖੇ ਹੋਏ ਨੇ ਜੀ।
ਤੇ ਬਸ ਓਈਓ ਓਈਓ ਰਿਸ਼ਤੇਦਾਰਾਂ ਦੇ ਵਿੱਚੋਂ ਕੱਢ ਲਈਏ ਥੋੜੇ ਸੇ।
ਠੀਕ ਐ ਜੀ ਠੀਕ ਐ।
ਬਸ ਉਹ ਫੇਰ ਪਾ ਦੋ ਉਹਦੇ ਚ ਫੇਰ ਜਿੱਦਾਂ ਲਾਲ ਮਿਰਚ ਹੁੰਦੀ ਐ ਨਾ ਸਬੂਤ ਵਾਲੀ, ਇੱਕ ਦੋ ਉਹ ਪਾ ਦੋ। ਟੇਸਟ ਦੇ ਲਈ ਅਗਰ ਤੁਸੀਂ ਸਪਾਈਸੀ ਖਾਂਦੇ ਔ ਕਿ ਨੋਨ ਸਪਾਈਸੀ ਖਾਂਦੇ ਔ, ਕਿੱਦਾਂ ਦਾ ਤਿੱਖਾ ਖਾਂਦੇ ਔ, ਕਿ ਨੀ ਖਾਂਦੇ ਫੇਰ ਉਹ
ਨਈ, ਤਿੱਖਾ ਮਤਲਬ ਕਿਵੇਂ ਜੀ ਮਤਲਬ ਥੋੜਾ ਸਪਾਈਸੀ ਮਿਰਚ ਮੁਰਚ ਤੇਜ਼ ਪਾਣੀ ਐ ਥੋੜ੍ਹੀ
ਹਾਂਜੀ ਅਜੇ ਤੁਸੀਂ ਨੋਰਮਲ ਖਾਂਦੇ ਔ ਉੱਥੋਂ ਇੱਕ ਦੋ ਪਾਲੋ ਅਜੇ ਤੁਸੀਂ ਜ਼ਿਆਦਾ ਤਿੱਖਾ ਖਾਂਦੇ ਔ ਤੋ ਮਿਰਚਾਂ ਦੋ ਚਾਰ ਪਾ ਲਓ।
ਠੀਕ ਐ ਜੀ
ਹਾਂਜੀ ਫੇਰ ਉਹਦੇ ਬਾਦ ਉਹਦੇ ਵਿੱਚ ਲਾਲ ਮਿਰਚ ਪਾਊਡਰ ਡਾਲ ਦੋ ਇੱਕ ਚਮਚ, ਫਿਰ ਉਹਦੇ ਬਾਦ ਉਹ ਚ ਅੱਧੀ ਗਿਲਾਸੀ ਪਾਣੀ ਪਾ ਕੇ ਉਹਨੂੰ ਡਕ ਹੁਣ ਉਹਦਾ ਢੱਕਣ ਰੱਖ ਕੇ ਥੋੜ੍ਹੀ ਦੇਰ ਉਹਨੂੰ ਸਟੀਮ ਦੇਣੀ ਹੈਗੀ ਐ ਕਿ ਜੋ ਉਹ ਥੋੜਾ ਉਹ ਬਲਕਿ ਥੋੜਾ ਸੋਫਟ ਹੋ ਜਾਏ ਮਿਕਸ ਹੋਣ ਵਾਸਤੇ
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਬਸ ਐ ਹਾਂਜੀ-ਹਾਂਜੀ ਐ ਨਈ ਗ੍ਰੇਵੀ ਤੇ ਅਸੀਂ ਬਾਦ ਚ ਮਿਕਸ ਕਰਾਂਗੇ ਨਾ, ਪਹਿਲੇ ਅਸੀਂ ਉਹਨੂੰ ਹਾਂਜੀ-ਹਾਂਜੀ। ਫੇਰ ਉਹਦੇ ਬਾਅਦ ਤੁਸੀਂ ਉਹਨੂੰ ਠੰਡਾ ਕਰਕੇ ਮਿਕਸ ਕਰ ਲੋ।
ਅੱਛਾ ਜੀ।
ਕੜਾਹੀ ਧਰੋ ਉਹਦੇ ਚ ਫੇਰ ਓਇਲ ਪਾਓ ਜਾਂ ਫਿਰ ਬਟਰ ਡਾਲੋ ਔਰ ਇੱਕ ਮਿਰਚ, ਮਿਰਚ ਡਾਲ ਦੋ ਹਰੀ ਕੋਈ ਵੀ ਕੱਟ ਕੁੱਟ ਕੇ ਵਿੱਚ ਉਹਦੀ ਕੱਟ ਕਰਕੇ, ਫੇਰ ਉਹ ਸਾਰੀ ਗ੍ਰੇਵੀ ਵਿੱਚ ਪਾ ਦੋ ਔਦੇ, ਹਾਂਜੀ ਬਸ ਫੇਰ ਉਹਨੂੰ ਅੱਛੀ ਤਰ੍ਹਾਂ ਹਲਾਉਦੇ ਲਓ। ਜੋ ਨੂਨ ਮਿਰਚਾਂ ਵਗੈਰਾ ਦੁਬਾਰਾ ਪਾਣੀਆਂ ਉਹ 'ਚ ਜੋ ਵੀ ਮਸਾਲੇ ਪਾਣੇ ਐ। ਉਹ ਪਾ ਕੇ, ਟੇਸਟ ਅਨੁਸਾਰ। ਉਹਦੇ ਬਾਦ ਥੋੜੀ ਕਸਤੂਰੀ ਮੇਥੀ ਪਟੀ ਡਾਲੋ ਕਰੀਮ ਡਾਲੋ, ਫੇਰ ਪਨੀਰ ਕੱਢੋ ਓਦੇ ਸਲਾਈਸ ਕਰੋ ਛੋਟੇ-ਛੋਟੇ ਉਹਨੂੰ ਵਿੱਚ ਪਾ ਦੋ।
ਠੀਕ ਐ ਜੀ ਤੇ ਉਹ ਥੋੜ੍ਹਾ ਜਿਹਾ ਇੱਕ ਉਹ ਵੀ ਹੁੰਦੀ ਐ ਜੀ ਉਹ
ਥੋੜ੍ਹੀ ਜੀ ਤੁਸੀਂ ਖੰਡ ਵਗੈਰਾ ਪਾ ਸਕਦੇ ਹੋ ਜਿਦੇ ਥੋੜਾ ਸਪਾਈਸੀ ਥੋੜਾ ਮਿੱਠਾ, ਹਾਂਜੀ। ਕਰੀਮ ਮੈਂ ਬੋਲਿਆ ਨਾ ਤੁਹਾਨੂੰ ਥੋੜੀ ਕਰੀਮ ਵੀ ਪਾ ਲੈਣਾ।
ਠੀਕ ਐ ਕਿਹੜੀ ਫੇਅਰਲਵਲੀ ਸੀ ਜੀ ਦੂਸ
ਨਈ ਪੋਨਸ ਦੀ ਵੀ ਚੱਲ ਜਾਏਗੀ ਵੈਸੇ
ਨਈ ਜੀ ਉਹ ਫੇਰ ਜਦੋਂ ਕਾਜੂ ਬਦਾਮ ਘਰ ਪਏ ਨਾ ਜੀ ਤੇ ਫੇਰ ਫੇਅਰ ਲਵਲੀ ਐ ਜੀ ਘਰ ਉਈ ਪਾਲਾਗੇ
ਫੈਅਲ ਲਵਲੀ ਤੇ ਮਲਾਈ ਪਾਲੋ ਦੁੱਧ ਦੀ ਮਲਾਈ ਤੇ ਹੋਣੀ ਐ।
ਹਾਂਜੀ-ਹਾਂਜੀ ਮਲਾਈ ਵੀ ਪਾ ਸਕਦੇ ਆ, ਨਹੀਂ ਤੇ ਜੀ ਵੈਸੇ ਨਾ ਉਹ ਜਿਹੜੀ ਉਹ ਕਰੀਮ ਵਾਲੀ ਦਹੀਂ ਹੁੰਦੀ ਐ ਇੱਕ ਦੋ ਚਮਚ ਉਹਦੇ ਵੀ ਪਾ ਸਕਦੇ ਆ।
ਹਾਂਜੀ ਕੁਛ ਵੀ ਜੋ ਤੁਹਾਨੂੰ ਆਪਣੇ ਜੋ ਤੁਹਾਡੇ ਅਵੇਲੇਬਲ ਹੋਏ। ਘਰ ਦੇ ਵਿੱਚ ਤੁਸੀਂ ਕੁਛ ਵੀ ਪਾ ਸਕਦੇ ਹੈਗੇ ਔ ਉਹ ਬਸ ਫੇਰ ਥੋੜਾ ਸ ਉਹਨੂੰ ਕਸਤੂਰੀ ਮੇਥੀ ਵਗੈਰਾ ਉੱਤੇ ਹਲਕਾ।
ਤੇ, ਹਾਂਜੀ ਤੇ ਫਿਰ ਉਹਦੇ ਨਾਲ ਇੱਕ ਤੰਦੂਰ ਵੀ ਰੱਖਣਾ ਪਏਗਾ ਜੀ ਸਾਨੂੰ
ਨਹੀਂ ਤੁਸੀਂ ਲੱਛਾ ਪਰਾਂਠਾ ਬਣਾਲੋ ਨੋਰਮਲ ਤਵੇ ਤੇ।
ਉਹ ਕੀ ਨਹੀਂ ਜੀ ਅੱਜ ਤੱਕ ਤਾਂ ਮੈਂ ਸਿੰਪਲ ਹੀ ਰੋਟੀ ਖਾਧੀ ਹੈ ਜੀ।
ਨਹੀਂ ਲੱਛਾ ਪਰਾਂਠਾ ਬੜਾ ਟੇਸਟੀ ਬਣ ਜਾਂਦਾ ਏਦਾਂ ਹੀ ਜਿੱਦਾਂ ਸਿੰਪਲ ਰੋਟੀ ਬਣਾਉਣੀ ਹੈ ਓਦਾਂ ਹੀ ਬਣਾਉਣੀ ਆ ਬਸ ਥੋੜਾ ਹਾਂਜੀ ਕੋਈ ਨੀ, ਤੁਸੀਂ ਐਡਰੈਸ ਭੇਜ ਦੇਣਾ ਮੈਂ ਭੇਜਵਾ ਦਾਂਗੀ। ਨਹੀਂ ਤੇ ਤੇਦੀ ਤੁਹਾਡਾ ਕਦੀ ਇੱਧਰ ਚੱਕਰ ਲੱਗਿਆ ਤੇ ਤੁਸੀਂ ਇੱਧਰ ਆ ਜਾਣਾ।।
ਠੀਕ ਹੈ ਜੀ।
ਹਾਂਜੀ- ਹਾਂਜੀ, ਹੋਰ ਦੱਸੋ? ਬਸ।
ਚਲੋ ਵਧੀਆ ਲੱਗਿਆ ਜੀ, ਤੁਸੀਂ ਮੈਨੂੰ ਦੱਸਣਾ ਜੀ। ਹੁਣੇ ਮੈਂ ਬਣਾਵਾਂਗਾ ਜੀ ਇਹ ਡਿਸ਼, ਫੇਰ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਦੀ ਬਣੀ।
ਹਾਂਜੀ -ਹਾਂਜੀ ਜ਼ਰੂਰ ਜੀ।
ਹਾਂਜੀ, ਏਦਾਂ ਹੀ ਜੀ ਬਹੁਤ- ਬਹੁਤ ਡਿਸ਼ਾਂ ਸਾਨੂੰ ਦੱਸਦੇ ਰਹਿਣਾ ਜੀ। ਅਸੀਂ ਬਣਾ -ਬਣਾ ਕੇ ਇਕੱਲੇ ਖਾਵਾਂਗੇ।
ਓਕੇ -ਓਕੇ ਤੁਸੀਂ ਬਸ ਸਾਡੇ ਨਾਲ ਜੁੜੇ ਰਹਿਓ, ਅਸੀਂ ਤੁਹਾਨੂੰ ਭੇਜ ਦੇ ਰਹਾਗੇ ਰੋਜ਼ ਇਕ। ਇਕ ਨਈ ਡਿਸ਼। ਜੇ ਆਪ ਜੀ ਨੂੰ ਕੋਈ ਆਉਂਦੀ ਹੈ ਤਾਂ ਤੁਸੀਂ ਹਾਂਜੀ ਚਲੋ ਕੋਈ ਨੀ, ਤੁਸੀਂ ਖਾਧੀ ਅਸੀਂ ਖਾਧੀ।
ਚਲੋ ਨਹੀਂ ਫੇਰ ਭੇਜ ਦਾਂਗੇ ਜੀ, ਇੰਨੀ ਗੱਲ ਬੋਲਤੀ ਤੁਸੀਂ।
ਚਲੋ ਜੀ। ਓਕੇ ਜੀ, ਚਲੋ ਫਿਰ। ਫੇਰ ਕਰਾਂਗੇ, ਕੋਲ ਆ ਰਹੀ ਹੈ ਕਿਸੇ ਦੀ, ਹਾਂਜੀ ਓਕੇ। ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।